ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ। ਕੀ ਹਾਲ ਚਾਲ।
ਵਧੀਆ
ਹੋਰ ਕੀ ਕਰਦੇ ਸੀ।
ਕੁਛ ਨਹੀਂ ਜੀ ਫ੍ਰਰੀ ਸੀ ਤੁਸੀ ਕੀ ਕਰਦੇ ਹੋ।
ਬਸ ਹੁਣੇ ਫ੍ਰਰੀ ਹੋਏ ਆ ਕੰਮ ਕਰ ਘਰ ਦਾ ਕਰਕੇ।
ਅੱਛਾ ਅੱਛਾ ਮੌਸਮ
ਹਾਂਜੀ
ਮੌਸਮ ਕਿਵੇਂ ਦਾ ਅੱਜ।
ਠੀਕ ਹੈ ਧੁੱਪ ਲੱਗ ਗਈ ਆ
ਹਾਂ
ਹਾਂਜੀ
ਮੀਹ ਹੈਗਾ ਸੀਗਾ ਰਾਤ ਦਾ
ਹਾਂਜੀ ਹਨੇਰੀ ਸੀ ਮੀਂਹ ਸੀ ਪਰ ਹੁਣ ਫੇਰ ਹੋ ਗਈ ਹੈ ਸ਼ੁਰੂ ਗਰਮੀ ਧੁੱਪ ਲੱਗ ਗਈ ਹੈ।
ਹਾਂਜੀ ਸਵੇਰੇ ਮੌਸਮ ਠੀਕ ਸੀ ਸਵੇਰੇ ਧੁੱਪ ਨੀ ਸੀ ਹੁਣ ਫਿਰ ਜੀ ਧੁੱਪ ਨਿਕਲੀ
ਹਾਂਜੀ
ਹੂੰ
ਹੋਰ ਬਣਾ ਲਿਆ ਖਾਣਾ।
ਹਾਂਜੀ ਅਸੀ ਸਵੇਰੇ ਬਣਾ ਲਏ ਸੀ।
ਅੱਛਾ
ਹੂੰ
ਹੋਰ ਸੁਣਾਓ
ਅੱਜ ਕੀ ਕੰਮ ਕੀਤਾ, ਫਿਰ ਸਵੇਰੇ ਕਿੰਨੇ ਵਜੇ ਵਿਹਲੇ ਹੋਏ ਸੀ।
ਅਸੀਂ ਅੱਜ ਸਵੇਰੇ ਟੈਮ ਨਾਲ ਹੀ ਵਿਹਲੇ ਹੋ ਗਏ ਸੀ। ਅੱਜ ਅਸੀਂ ਨਾ ਪਾਠ ਕਰਵਾਇਆ ਸੀ ਸੁਖਮਨੀ ਸਾਹਿਬ
ਅੱਛਾ।
ਹਾਂਜੀ, ਤਾਂ ਕਰਕੇ ਫੇਰ ਅਸੀਂ ਜਲਦੀ ਸਾਰਾ ਕੰਮ ਨਿਮੇੜ ਲਿਆ ਸੀ, ਤੇ ਫੇਰ ਬਾਬਾ ਜੀ ਆਏ ਸੀ ਗੇ, ਹਾਂਜੀ।
ਤੇ ਗਲੀ ਵਾਲੇ ਬ ਮਤਲਬ ਲਾਗੇ- ਛਾਗੇ ਵਾਲੇ ਬੁਲਾਏ ਕੇ ਤੁਸੀਂ ਪਰਿਵਾਰ ਵਾਲਿਆਂ ਨੇ ਕਰਾਣਾ
ਨਹੀਂ ਅਸੀਂ ਘਰਦੇ-ਘਰਦੇ ਸੀਗੇ ਇੱਕ ਮੇਰੀ ਸਿਸਟਰ ਆ ਰਹੀ, ਇੱਕ ਉਹਨਾਂ ਦੀ ਗੁੜੀ ਆਗੀ ਇੱਕ ਬਾਬਾ ਜੀ ਸੀਗੇ, ਤੇ ਬਸ ਇੱਕ ਉਹਨਾਂ ਨਾਲ ਜਵਾਕ ਸੀਗੇ।
ਅੱਛਾ-ਅੱਛਾ।
ਹਾਂਜੀ।
ਵਧੀਆ ਸਗੋਂ, ਮੌਸਮ ਵੀ ਠੀਕ ਸੀ ਤੇ ਵਧੀਆ ਸਗੋਂ ਹੋ ਗਿਆ।
ਹਾਂਜੀ ਦੋ ਘੰਟੇ ਲੱਗ ਗਏ ਸੀਗੇ, ਫੇਰ ਬਾਰਾਂ ਕੁ ਵਜੇ ਫ੍ਰਰੀ ਹੋ ਗਏ ਸੀਗੇ। ਫੇਰ ਸਾਰੇ ਬੱਸ ਹੁਣ ਪੈ ਗਏ। ਹੋਰ
ਅੱਛਾ। ਤਕਤਰੀ ਹੋਈ ਆ
ਜੀ ਜੀ
ਹੂੰ ਚਲੋ ਨੀ ਤੇ ਉਠੀ ਹੁੰਦੀ, ਫੇਰ ਉਹਨੇ ਰੌਲਾ ਪਾਉਣਾ ਸੀ।
ਹਾਂਜੀ।
ਲੱਗੀ ਰਹਿੰਦੀ, ਕਿ ਖੇਡਦੀ ਰਹਿੰਦੀ, ਕਿ ਤੰਗ ਕਰਦੀ ਤੁਹਾਨੂੰ?
ਨਹੀਂ ਖੇਡਦੀ ਵੀ ਰਹਿੰਦੀ ਹੈ
ਆਹ ਹਾਂ
ਹੁਣ ਤਾਂ ਲੇਕੀਨ ਇਹ ਛਿੱਤਰ ਖਾ ਕੇ ਪਈ ਸੀ।
ਅੱਛਾ। ਹੋਰ ਸੁਣਾਓ
ਹੋਰ ਵਧੀਆ ਜੀ। ਤੁਸੀਂ ਕਿਤੇ ਘੁੰਮਣ ਨੀ ਜਾਦੇ ਛੁੱਟਿਆ
ਅਸੀਂ ਬਸ ਜਾਂਦੇ ਰਹਿੰਦੇ ਹ ਲਾਗੇ-ਛਾਗੇ ਲੋਕਲ ਤੇ ਚੱਲ ਜਈਦਾ।
ਅੱਜੀ ਕੀ
ਦੂਰ ਦਾ ਫਿਰ, ਜਾਇਆ ਨਹੀਂ ਜਾਂਦਾ।
ਹਮ ਅਸੀਂ ਵੀ ਦੇਖ ਰਹੇ ਸੀ ਸ ਸਚਦ ਸੀ ਕਿਉਂਕਿ ਨਾਨਕੀ ਚੱਲ ਰੂੂਰ ਲਾਇ
ਹਾਂਜੀ
ਸਿਸਟਰ ਆ ਰਹੀ ਸੀ, ਕਹਿੰਦੀ ਆਪਾਂ ਵੀ ਨਾਨਕੇ ਚੱਲ ਜਾਂਦੇ, ਮੈਂ ਕਿਹਾ ਚੱਲ ਬਗ ਜਾਂਗੇ ਦੋ ਕੁ ਦਿਨ ਲਾ ਆਵਾਂਗੇ।
ਹਾਂ-ਚਲੋ ਵਧੀਆ ਸਗੋਂ। ਦੋ, ਤਿੰਨ ਦਿਨ ਲਾਓ ਤੁਸੀ
ਜੀ ਮੌਸਮ ਵੀ ਠੀਕ ਆ ਹੁਣ ਤਾਂ ਥੋੜਾ, ਬਾਰਿਸ਼ ਪੈਂਦੀ ਰਹਿੰਦੀ ਹੈ ਨਾ।
ਅੱਛਾ।
ਹਾਂਜੀ।
ਨਹੀਂ ਵਧੀਆ ਸਗੋਂ ਹੋ ਆਓ, ਅਸੀਂ ਵੀ ਨਾ ਸਲਾਹ ਬਣਾਉਣੀ, ਪਰ ਨਾ ਸਾਡੇ ਘਰ ਫੰਕਸ਼ਨ ਮੰਡੇ ਨੂੰ ਸੋਮਵਾਰ ਤੇ ਅਸੀਂ, ਸਾਡੇ ਸਾਰੇ ਰਿਸ਼ਤੇਦਾਰਾਂ ਨੇ ਆਉਣਾ। ਤੇ ਉਹ ਸਾਰਾ ਦਿਨ ਉੱਥੇ ਲੱਗ ਜਾਣਾ ਸਾਡੇ ਘਰ
ਹਾਂਜੀ। ਚਲੋ ਵਧੀਆ ਸਾਰੇ ਇਕੱਠੇ ਹੋ ਜਾਂਉਗੇ।
ਹਾਂ, ਗਲੀ ਗੁਆਂਢ ਵੀ ਬੁਲਾਇਆ ਵਾ, ਸਾਰਿਆਂ ਨੂੰ ਬੁਲਾਇਆ
ਚਲੋ ਵਧੀਆ ਵੀ।
ਮੇਰੇ ਦਰਾਨੀ ਘਰ ਕਾਕਾ ਹੈ ਨਾ ਤੇ ਫਿਰ ਉਹਦਾ ਫੰਕਸ਼ਨ ਕਰਨਾ।
ਠੀਕ ਹੈ।
ਹਾਂ
ਤੇ ਸਾਰੇ ਰਿਸ਼ਤੇਦਾਰ ਆਉਣਗੇ।
ਰਿਸ਼ਤੇਦਾਰ ਵਾਕ ਵਾਲੇ ਸਭ ਲਾਏ ਸੋਮਵਾਰ ਫੇਰ ਮੈਂ ਅੱਜ ਘਰ ਦੀ ਸਫ਼ਾਈ ਸ਼ੁਰੂ ਕੀਤੀ ਹੋਈ ਹੈ ਬੈੱਡ ਸਾਫ਼ ਕਰਦੀ ਪਈ ਆਂ। ਉਹਨੇ ਮੈਂ ਡਰੈਸਿੰਗ ਟੇਬਲ ਸਾਫ਼ ਕੀਤਾ।
ਤੁਸੀਂ ਮੈਨੂੰ ਵੀ ਵਦੇ ਹੋ।
ਹਾਂਜੀ
ਤੁਸੀ ਬਾਰ ਜਦੋਂ
ਇਹਮ
ਹਾਂ ਘਰ ਦੇ ਬਾਹਰ
ਨਹੀਂ ਸਾਡੇ ਨੀ ਜੇ ਕਰਦੇ।
ਅ
ਸਾਡੇ ਕਰਦੇੇ ਆ।
ਹਾਂਜੀ ਕਰਦੇ ਜ ਮੁੰਡਾ ਹੁੰਦਾ ਨਾ ਨਿੰਮ ਨ ਹੁੰਦਾ। ਆਪਣਾ ਉਹਦੀਆਂ ਡਣੀਆਂ ਤੋਂ ਉਹ ਉਹਦੀਆਂ ਡਣੀਆਂ ਤੋੜ ਕੇ ਜਾਂ ਕੋਈ ਖੇਡਾਂ ਉਹਦੇ ਵਿੱਚ ਪਾ ਕੇ ਤੇ ਬਾਹਰ ਦੇ ਬਾਹਰ ਖਾਂਦੇ ਹੁੰਦੇ ਆ ਮੇਟ ਹੁੰਦਾ ਜਿਹੜਾ ਆਪਣਾ
ਓ ਕਾਦੇ ਲਈ
ਉਹ ਪਤਾ ਨੀ ਐਵੇਂ ਕਹਿੰਦੇ ਹੁੰਦੇ ਮੁੰਡੇ ਦੀ ਖ਼ੁਸ਼ੀ 'ਚ
ਅੱਛਾ ਫੇਰ ਲੋਕਾਂ ਨੂੰ ਪਤਾ ਚੱਲ ਜਾਂਦਾ ਕਿ ਮੁੰਡਾ ਹੋਇਆ ਨਾ ਵਾ
ਹਾਂਜੀ। ਹਾਂਜੀ।
ਨਹੀਂ ਸਾਡੇ ਨੀ ਇਥੇ ਸ਼ਹਿਰਾਂ 'ਚ ਕੋਈ ਕਰਦਾ।
ਅੱਛਾ ਜੀ।
ਹਾਂ। ਸਾਡੇ ਕੋਈ ਐਗੇ ਵੈਸੇ ਰਿਵਾਜ਼ ਨਹੀਂ ਕਰਦੇ। ਤੁਹਾਨੂੰ ਪਤਾ ਸ਼ਹਿਰ ਦੇ ਬੱਚੇ ਬੜੇ ਮੋਡਰਨ ਹੁੰਦੇ ਨੇ ਉਹ ਤੇ ਵੈਸੇ ਹੀ ਨਹੀਂ
ਹੋਰ
ਤੇ ਬਸ ਫਿਰ ਸੋਮਵਾਰ ਅਹੀ ਫੰਕਸ਼ਨ ਕਰਨਾ ਫੇਰ ਮੈਂ ਕਿਹਾ ਚੱਲ ਅੱਜ ਇੱਕ ਕਮਰਾ ਤੇ ਤੇ ਮੰਦਿਰ ਸਾਫ਼ ਕਰ ਲੈਣੀ ਆਂ ਮੈਂ ਮੰਦਿਰ ਸਾਫ਼ ਕਰ ਲੈਣਾ।
ਕਮਰਾ ਸਾਫ਼ ਕਰ ਲੈਣਾ ਫੇਰ ਘਰ ਦਾ ਕੰਮ ਕਰ ਲੈਣਾ ਜਿਹੜੀ ਕਈ ਹੋਰ।
ਸੋਣਾ ਕਦੋਂ ਫਿਰ ਤੁਸੀਂ
ਹਾਂਜੀ
ਸਓਂਗੇ ਕਦੋਂ ਫਿਰ ਤੁਸੀਂ
ਆਪ ਅੱਜ ਨੀ ਸੋਣਾ ਮੈਨੂੰ ਲੱਗਦਾ। ਅੱਜ ਘਰ ਦੇ ਕੰਮ ਨਿਕਲਦੇ ਲੈ ਗ ਆ।
ਚਲੋ ਫਿਰ ਹੋਰ ਸਵੇਰੇ ਕਿੰਨੇ ਵਜੇ ਉੱਠੇ ਸੀ।
ਮੈਂ ਸਵੇਰੇ ਅੱਜ ਨੌ ਵਜੇ ਰਾਤੀ ਅਸੀਂ ਇੱਕ ਵਜੇ ਦੇ ਸੁੱਤੇ ਹਾਂ ਲਾਈਟ ਚੱਲ ਗਈ ਸਾਡੇ
ਤੇ ਫੇਰ ਆਪਾਂ ਨੌ ਵਜੇ ਉੱਠੇ ਫੇਰ ਤਾਂ ਹੀ ਸਾਰਿਆਂ ਨਾਸ਼ਤਾ ਵੀ ਲੇਟ ਫੇਰ ਹੁਣ ਮੈਂ ਸਾਰਾ ਕੰਮ ਕਰਦੀ ਵੀ ਘਰਦਾ ਹਾਲੇ ਮੇਰੇ ਬਰਤਨ ਪਏ ਆ।
ਹੋਰ।
ਹੋਰ ਤੁਸੀਂ ਕੀ ਬਣਾਇਆ ਅੱਜ।
ਅਸੀਂ ਫਲੀਆਂ ਬਣਾਈਆਂ ਸੀਗੀਆਂ।
ਅੱਛਾ।
ਅਸੀਂ ਨਾ ਬਾਵਾ ਘੋਲ ਕੇ ਰੱਖ ਲੈਣੇ ਹੁੰਦੇ ਆ।
ਅੱਛਾ।
ਹਾਂ ਜਿਵੇਂ ਅੱਜ ਫਲੀਆਂ ਬਣਾ ਲਈਆਂ ਕੱਲ ਨੂੰ ਕੁਛ ਹੋਰ ਫਿਰ ਪਰਸੋਂ ਫਿਰ ਫਲੀਆਂ ਬਣਾ ਲਈਆ
ਅੱਛਾ ਤੁਸੀਂ ਆ ਨਾ ਘਰ ਦਾ ਸੁੱਖ ਹੈ ਨਾ। ਜਿਹੜੀ ਚੀਜ਼ ਬਣਾ ਲਏ।
ਹਾਂਜੀ
ਫਲੀਆਂ ਲਾਈਆਂ ਹੋਰ ਕੀ ਲਾਈਆਂ ਤੁਸੀਂ।
ਹੂੰ ਕੱਦੂ, ਤੋਰੀਆਂ, ਭਿੰਡੀ।
ਅੱਛਾ।
ਡਿੰਡੀ ਬਸ ਐਹ ਸਭ ਕੁਝ।
ਚਲੋ ਕੋਈ ਫੋਟੋ ਫੋਟੋ ਭੇਜਿਓ ਮੈਨੂੰ ਕਦੇ।
ਜਿਵੇਂ ਮਿਰਚਾਂ, ਹਰੀਆਂ ਮਿਰਚਾਂ ਹੁੰਦੀਆਂ ਜਿਹੜੀਆਂ।
ਅੱਛਾ ਹਰੀ ਮਿਰਚਾਂ ਦੇ ਵੀ ਬੀਜ ਪਾਉਂਦੇ ਕਿ ਬਜ਼ਾਰੋਂ ਲਿਆਣੇ ਪੈਂਦੈ?
ਪਤਾ ਨਹੀਂ ਤਾਂ ਡੈਡੀ ਨੇ ਲਾਈਆਂ ਸੀਗੀਆਂ। ਜਦੋਂ ਹੁੰਦੇ ਹੁੰਦੇ ਆ ਜਾਂ ਉਹਨਾਂ ਦੇ ਮਿਰਚਾਂ ਲੱਗੀਆਂ ਦੇ
ਅੱਛਾ।
ਹਾਂਜੀ।
ਹਾ ਠੀਕ ਹੈ ਵਧੀਆ ਸਗੋ
ਹਮ।
ਤੇ ਅੱਛਾ ਤੁਸੀਂ ਤੋੜ ਕੇ ਰੱਖ ਲੈਂਦੇ ਹੋ ਨਾ ਫੇਰ ਕਿਤੇ ।
ਹਾਂਜੀ। ਹੋਰ?
ਬਸ ਵਧੀਆ।
ਠੀਕ ਹੈ।
ਪੜਨੇ ਦਾ ਟਾਈਮ ਹੋ ਤੁਸੀਂ ਤੇ ਸਚ ਸੋ ਗਏ ਸਾਰੇ?
ਨਹੀਂ ਬਾਕੀ ਸਾਰੇ ਸੌਂ ਗਏ ਮੈਂ ਕੱਲੀ ਸੁੱਤੀ ਨੀ ਬਸ ਹੁਣ ਉੱਠਣਗੇ ਚਾਹ ਦਾ ਟੈਮ ਹੋਜੂਗਾ ਚਾਹ ਪੀ ਕੇ ਕੋਈ ਮਰਜ਼ ਨੂੰ ਪਾਣੀ ਪਿਉਣ ਲੱਗ ਜੂ ਕੋਈ ਭਾਂਡੇ ਸਾਫ਼ ਕਰਨ ਲੱਗ ਜੂ ਬਸ ਮੇਰੀ ਦਾਦੀ ਦਾਲ ਕੱਟ ਦਿੰਦੀ ਹੁੰਦੀ ਆ ਸੰਦੇਹੀ।
ਅੱਛਾ।
ਹਾਂਜੀ ਫਿਰ ਉਹ ਬੈਠੇ ਬੈਠੇ ਕਹਿਣਗੇ ਚਲੋ ਇਨੇ ਤੁਸੀਂ ਹੋਰ ਕੰਮ ਕਰ ਲੋ।
ਹਾਂਜੀ ਹਾਂਜੀ ਹਮ। ਰਲ ਮਿਲ ਕੇ ਨਾ ਛੇਤੀ ਕੰਮ ਹੋ ਜਾਂਦਾ ਹੁਣ ਮੈਂ ਕੱਲੀ ਹੁੰਦੀ ਹਾਂ ਨਾ ਮੈਨੂੰ ਸਾਰਾ ਕੰਮ ਹ ਕੱਲੇ ਨੂੰ ਕਰਨਾ ਪੈਦਾਂ।
ਹਾਂਜੀ ਫਿਰ ਕੱਲੇ ਨੂੰ ਤਾਂ ਸਾਰਾ ਕਰਨਾ ਪੈਂਦਾ। ਜੇਦੋ ਹੋਈ ਅੱਧਾ ਉਹ ਕਰ ਲੈਣਦਾ ਅੱਧਾ ਉਹ ਕਰ ਲੈਣ
ਮੇਰਾ ਨੀ ਨਾ ਮੈਂ ਇਕੱਲੀ ਕਰਦੀ ਸਾਰਾ ਕੰਮ ਮੈਨੂੰ ਬਹੁਤ ਕੰਮ ਹੋਆ ਜਾਦਾਂ ਕਠਾ।
ਹਾਂਜੀ।
ਹੋਰ ਕੋਈ ਨਵੀ
ਹੋਰ ਨਵੀ ਤਾਜੀ ਵਧੀਆ ਬਸ ਅਸੀਂ ਕੱਪੜੇ ਲਿਆਵਾਂਗੇ ਸਿਸਟਰ ਆਈ ਸੀ
ਅੱਛਾ।
ਹਾਂਜੀ।
ਕਦੇ ਕੀ ਪਿੰਡ ਅਹ ਸ਼ਹਿਰ ਜਾਣਾ
ਹਾਂਜੀ ਹਾਂਜੀ।
ਕਦੋਂ ਜਾ ਰਹੇ ਹੋ?
ਅਸੀਂ ਜਾਂ ਤਾਂ ਕੱਲ ਨੂੰ ਜਾਵਾਂਗੇ। ਜਾਂ ਫਿਰ ਮੰਗਲਵਾਰ।
ਅੱਛਾ।
ਹਾਂਜੀ।
ਖੇਤੀ ਤਜ ਪਿੰਡ ਵੀ ਆਪਣੇ ਨਾਨਕੇ।
ਹਾਂਜੀ ਜਾਵਾਂਗੇ ਹਜੇ ਸਿਸਟਰ ਨੂੰ ਦਸ ਦਿਨਾਂ ਦਾ ਕਿਹਾ ਉਹਨਾਂ ਦੀ ਸੱਸ ਨੇ।
ਅੱਛਾ।
ਹਜੇ ਉਹ ਪਰਸੋਂ ਆਏ ਨੇ ਗੇ।
ਕੋਈ ਨਹੀਂ ਹੁਣੇੇ ਹੈ ਦਿਨ
ਹਾਂਜੀ।
ਚਲੋ ਵਧੀਆ ਹੋ ਤੁਹਾਡੇ। ਰਿਸ਼ਤੇਦਾਰ ਤੁਹਾਡੇ ਇੱਥੇ ਪਿੰਡ ਚ ਹੀ ਰਹਿੰਦੇ ਕਿ ਸਭ ਵੱਖ ਵੱਖ।
ਨਹੀਂ। ਪਿੰਡ ਚ ਨਹੀ ਹੁੰਦੇ ਸਾਡੇ ਪਿੰਡ ਚ ਸਿਰਫ ਇੱਕ ਰਿਸ਼ਤੇਦਾਰ ਹੀ ਹੁੰਦਾ ਸਾਰੇ ਅਲੱਗ ਅਲੱਗ ਹੁੰਦੇ ।
ਠੀਕ ਆ।
ਹਾਂਜੀ।
ਚਲੋ ਐ ਸਾਡੇ ਤੇ ਸਾਰੇ ਲੋਕਲ ਹੈ ਅਲੱਗ ਜਗੇ ਰਹਿੰਦੇ ਹੀ ਸਾਰ ਕੋਈ ਕੋਈ ਹੈ ਦੂਰ ਰਹਿੰਦਾ। ਹਮ
ਅੱਛਾ ਤੁਹਾਡਾ ਤਾਂ ਸ਼ਹਿਰਾਂ ਦੇ ਸ਼ਹਿਰ ਚ ਵੀ ਵਿਆਹ ਹੋ ਜਾਂਦਾ ਹਨਾ ਜੀ।
ਹਾਂ ਮੇਰਾ ਲੋਕਲ ਹੀ ਹੋਇਆ ਐ।
ਅੱਛਾ ਜੀ
ਮੇਰਾ ਪੰਜ ਕੁ ਮਿੰਟ ਦਾ ਹੀ ਰਸਤਾ ਬਸ। ਪੰਜ ਦਸ ਦਾ।
ਅੱਛਾ ਸਾਡੇ ਨੀ ਪਿੰਡ ਦਾ ਪਿੰਡ ਚ ਕਰਦੇ।
ਹੈਂ!
ਨਹੀਂ ਸਾਡੇ ਜਦ ਨਾਲ ਲਗਮੀ ਪਿੰਡ ਚ ਵੀ ਅੱਧੋਂ ਵੱਧ ਹੀ ਕਰਦੇ ਨੇ ਕਿਉਂਕਿ ਕਹਿਣ। ਦੇ ਵੀ ਇਹ ਤਾਂ ਨਾਲ ਲੱਗ ਆ ਪਿੰਡ ਹੈ ਦੂਰ ਦੂਰ ਕਰਦੇ ਨੇ।
ਅੱਛਾ।
ਹਾਂਜੀ
ਚਲੋ ਠੀਕ ਆ ਫੇਰ ਠੀਕ ਆ। ਕਰਦੇ ਫਿਰ ਧੰਨਵਾਦ ਓ ਓਕੇ ਜੀ।